ਖਾਲ
ਹਾਂਜੀ, ਸਸਰੀਕਾਲ ਦਾਦੀ।
ਸਾਸਰੀਅਕਾਲ ਮੈਡਮ ਕੀ ਹਾਲ ਚਾਲ ਨੇ ਥਾਡੇ
ਠੀਕ ਆ ਜੀ ਵਧੀਆ ਜੀ ਤੁਸੀ ਦੱਸੋ? ਕੱਪੜੇ ਧੋਈ ਜਾਨੀ ਆਂ ਜੀ।
ਜੇ ਕੰਮ ਲੱਗੇ ਓ ਗਰਮੀ ਚ।
ਹਾਂਜੀ ਹਲੇੇ ਤੇ ਚੱਲ ਐਵੇਂ ਹੈ ਸਵੇਰੇ ਸਵੇਰੇ ਕਰਨਾ ਤਾਂ ਪੈਂਦਾ ਈ ਏ ਜੀ ਐਵੇਂ ਲੈਂਦਾ ਏ ਫਿਰ ਬਾਦ ਚ
ਕਰਨਾ ਪੈਂਦਾ ਏ ਦਿਲ ਨੀ ਕਰਦਾ ਵੈਸੇ ਕਰਨ ਦਾ।
ਨਈ ਜੀ ਘਰ ਦੇ ਕੰਮ ਦਾ ਆਪਦਾ ਤਾਂ ਓ ਤਾਂ ਕਰਨਾ ਈ ਪਵੇਗਾ ਭਾਵੇਂ ਦਿਲ ਕਰੇ ਤੇ ਨਾ ਕਰੇ
ਓ ਓਈ ਤਾਂ ਕੈ ਰੇਆ ਨਾ ਵੀ ਕਰਨਾ ਕਰਨਾ ਪੈਂਦਾ ਏ ਵੀ ਜੇ ਦਿਲ ਨੀ ਕਰਦਾ ਵੈਸੇ ਪਰ ਕਰਨਾ ਪੈਂਦਾ।
ਕਰਨਾ ਪੈਂਦਾ ਜਰੂਰੀ ਐ ਸਾਰਾ ਕੁੱਝ ਜ਼ਰੂਰੀ ਐ ਇੱਕ ਦਿਨ ਕੱਪੜੇ ਨਾ ਧੋਈਏ ਦੂਜੇ ਦਿਨ ਤਾਂ ਫੇਰ, ਜਿਆਦਾ ਕੰਮ ਵੱਧ ਗਿਆ।
ਇਹ ਤਾਂ ਹੈ ਹੀ ਵੀ ਦੂਜੇ ਦਿਨ ਸਾਰਾ ਦਿਨ ਨਿਕਲ ਜਾਂਦਾ ਗਰਮੀ ਦਾ ਫੇਰ।
ਕਲ ਗਰਮੀ ਵੀ ਤੇ ਐਨੀ ਹੈਗੀ ਹੈ, ਦੋ- ਦੋ ਤਿੰਨ- ਤਿੰਨ ਚਾਰ- ਚਾਰ ਕੱਪੜੇ ਸੂਟ ਹੋ ਜਾਂਦੇ ਇੱਕ ਜਨੇ ਦੇ।
ਹਾਂ ਤੁਹਾਨੂੰ ਫਾਸਟ ਫੂਡ ਖਾਣਾ ਪਸੰਦ ਹੈਗਾ।
ਅ ਮਾੜਾ ਮੋਟਾ ਈ ਹੈ ਜੀ ਜਿਆਦਾ ਨੀ, ਘਰ ਦਾ ਈ ਖਾਨੇ ਹੈਗੇ ਆ ਜਿਆਦਾ।
ਹੈਂ।
ਘਰਦੇ ਹੀ ਖਾਂਦੇ ਹੈਗਾ, ਨਹੀਂ ਖਾਂਦੇ ਅ, ਘੱਟ ਹੀ ਖਾਂਨੇ ਹਾਂ। ਜਿਵੇਂ ਬਾਜ਼ਾਰ- ਬੂਜ਼ੁਰ ਕਈ ਵਾਰੀ,
ਬਾਹਰ ਦਾ ਤਾਂ- ਬਾਹਰ ਦਾ ਤਾਂ ਖਾਣਾ ਵੀ ਨਹੀਂ ਚਾਹੀਦਾ ਮਤਲਬ ਖ਼ਰਾਬ ਹੀ ਕਰਦਾ। ਅਤੇ ਵੈਸੇ ਮੈਨੂੰ ਚੰਗਾ ਲੱਗਦਾ, ਪਰ ਮੈਂ ਖਾਂਦਾ ਨਹੀਂ।
ਹਾਂਜੀ।
ਨਹੀਂ ਚੰਗਾ ਤਾਂ ਚੱਲ ਐਵੇਂ ਹੈਗਾ, ਚੰਗਾ ਲੱਗਦਾ ਫੇਰ ਐਵੇਂ ਰੋਜ਼ਾਨਾ ਤਾਂ ਨੀ ਖਾਇਦਾ ਵੇ, ਕਦੇ ਕਦੇ ਤਾਂ ਖਾਾਈ ਲੈਂਦੇ।
ਹਾਂ ਉਹ ਤਾਂ ਹੈ। ਪਰ ਮੈਂ ਤਾਂ ਇਥਕੀ ਤੇ ਬੜੀ ਲੰਬੇ ਟਾਈਮ ਤੋਂ ਕੰਟਰੋਲ ਕੀਤੀ ਬੈਠਾ।
ਅੱਛਾ ਜੀ।
ਹਾਂ, ਹਾਂ ਵੇਟ ਘਟਾਣ ਦੇ ਚੱਕਰ ਕੰਟਰੋਲ ਕਰੀ ਬੈਠਾ ਮੈਂ ਤਾਂ। ਨਹੀਂ ਤਾਂ ਮੈਂ ਚਲੋ ਇਹ ਐ, ਇਹ ਸੀਗਾ ਵੀ ਹਫ਼ਤੇ ਚ ਇੱਕ ਦਿਨ ਤਾਂ ਮੈਂ ਖਾਈ ਲੈਂਦਾ ਹੁੰਦਾ ਸੀਗਾ। ਪਰ ਹੁਣ ਤਾਂ ਮੈਨੂੰ ਤਿੰਨ- ਚਾਰ ਮਹੀਨੇ ਤੋਂ ਮੈਂ ਬੜਾ ਕੰਟਰੋਲ ਕਰਕੇ ਬੈਠਾ। ਹਾ ਇੰਨਾ ਕੰਟਰੋਲ ਕੀਤਾ ਮੈਂ, ਮੈਂ ਕਿਹਾ ਹੁਣ ਖਾਣਾ ਤੇ ਨਹੀਂ ਖਾਣਾ ਬਸ।
ਹਾਂਜੀ।
ਦਿਲ ਤਾਂ ਕਦੇ- ਕਦੇ ਬਹੁਤ ਕਰਦਾ ਜਦੋਂ ਬਰਗਰ ਵਾਲਾ ਉਹ
ਸੋਚ ਲਿਆ ਜਿਵੇਂ ਨਹੀਂ ਖਾਣਾ ਤਾਂ ਨਹੀਂ ਖਾਣਾ, ਤੇ ਮੇਰੇ ਮਨ ਚ- ਆ ਜੇ ਤੇ ਜੇ ਖਾਣਾ ਤਾਂ ਫੇਰ ਖਾਣਾ ਈ ਹੈ। ਮੇਰੇ ਕੋਲ ਸਬਰ ਨੀ, ਹਾਂ ਉਹ ਨੀ ਹੈਗਾ, ਸਬਰ ਪ ਤੁਸੀ ਐਵੇਂ।
ਵੈਸੇਏ ਜਹੜਾ ਬੰਦ ਕਰਿਓ ਘਰੋ ਬਾਹਰ ਰਹਿੰਦਾ ਨਾ, ਜਿਹੜਾ ਬਾਹਰ ਬੂਰ ਜਾਂਦਾ ਰਹਿੰਦਾ ਇੱਧਰ- ਉੱਧਰ ਜਿਵੇਂ ਸ਼ਹਿਰ ਜਾਂਦਾ ਜਾਂ ਬਾਹਰ। ਮਤਲ ਮਤਲਬ ਜਿਵੇਂ ਬੰਦੇ ਬਾਹਰ ਜਾਂਦੇ ਹੁੰਦੇ ਨੇ ਨਾ ਉਸ- ਉਸ ਹਿਸਾਬ ਨਾਲ ਬੰ- ਔਰਤਾਂ ਤੋਂ ਵੱਧ ਹੀ ਖਾਂਦੇ ਨੇ ਫਾਸਟ ਫੂਡ।
ਹਾਂਜੀ ਹੁਣ- ਲੇੜਜ਼ ਹੈਗੇ ਤਾਂ ਘਰੇ ਹੁੰਦੀ ਹੈ, ਜਦੋਂ ਮੰਗਾਵਾਂਗੇ ਕਈ ਵਾਰੀ ਲੈ ਕੇ ਆਉਂਦੇ ਹੈ ਕਈ ਵਾਰੀ- ਟਾਈਮ ਨਹੀਂ ਲੱਗਦਾ ਕਦੇ ਕੁਦੇ ਰਹਿ ਜਾਂਦਾ ਪਰ ਬਾਜ਼ਾਰ ਜਾਈਦਾ ਉਦੋ ਜ਼ਰੂਰ ਖਾ ਕੇ ਹੀ ਆਈਦਾ।
ਹਾਂ ਇਹੀ ਤਾਂ ਹੈ, ਤੇ ਵੈਸੇ ਖਾ ਵੈਸੇ ਖਾਣਾ ਨਹੀਂ। ਜਿਦਾ ਸਿਹਤਮੰਦ ਰਹਿ ਵਾਸਤੇ ਆਪਾਂ ਨੂੰ ਘਰ ਦਾ ਖਾਣਾ ਖਾਨਾ ਚਾਹੀਦਾ ਵਧੀਆ ਤਰੀਕੇ ਨਾਲ।
ਹਾਂਜੀ। ਪਹਿਲਾਂ ਹੁੰਦੇ ਸੀ ਪਹਿਲਾਂ ਕਾਰਦੇ ਈ ਖਾਂਦੇ ਸੀ, ਤਾਇਓ ਰੋਗ ਕਿੱਥੇ ਹੈਗੇ ਸੀ ਪਹਿਲਾਂ ਦੇ। ਤੇ ਜਿਵੇਂ ਬਜ਼ੁਰਗਾਂ ਚ ਉਮਰ ਲੈ ਕੇ ਜਾਂਦੇ ਸੀ, ਵਧੇਰੇ ਹੋ ਕੇ ਬਜ਼ੁਰਗ ਹੋ ਕੇ ਉਮਰ ਫੇਰ ਜਾਂਦੇ ਸੀ।
ਹੂੰ-ਹੂੰ ਇਹ ਤਾਂ ਹੈ ਹੀ, ਹੁਣ ਜਿਵੇਂ ਪਹਿਲਾਂ ਵਾਲਾ ਤਾਂ ਹੂੰ ਜਿਹੜਾ ਖਾਣਾ ਖਾਂਦੇ ਸੀ ਨਾ ਆਪਣੇ ਬਜ਼ੁਰਗ
ਹਾਂਜੀ ਨਈ ਰਿਹਾ ਉਹ ਤੋਂ ਪਹਿਲਾਂ ਕਹਦੇ ਸੀ ਦਲੀਆ, ਖਿਚੜੀ ਉਹ ਬਾਜਰੇ ਦੀ ਖਿਚੜੀ ਐਵੇਂ ਦੀ ਉਹ ਖਾਂਦੇ ਸੀ ਅੱਜ ਕੱਲ ਆਲੇ ਨੂੰ ਤਾਂ ਪਤਾ ਹੀ ਨਈ ਹੁੰਦਾ।
ਅੱਜ ਉਹ ਅੱਜ ਕੱਲ ਵਾਲੇ ਬੱਚੇ ਖਾਂਦੇ ਵੀ ਨੀ ਹੈਗੇ ਨਾ ਅੱਜ ਕੱਲ ਜੇ ਆਪਾਂ ਬਣਾ ਕੇ ਵੀ ਦੇਈਏ ਨਾ ਬੱਚੇ ਨੂੰ ਉਹ। ਕਹਿੰਦੇ ਨੇ ਪਤਾ ਨੀ ਇਹ ਕੀ ਖਾਂਦੇ ਨੇ ਨਾ, ਉਹ ਖਾਂਦੇ ਨੀਗੇ।
ਪ੍ਰਤਾਪ ਨੂੰ ਘੱਟ ਈ ਪਸੰਦ ਐ, ਰਾਤ ਕਹਿੰਦੇ ਸੀ ਮੰਮੀ, ਕਹਿੰਦੇ ਕੋਈ ਦਲੀਆ ਦੁਲੀਆ ਬਣਾ ਲਿਆ ਕਰ ਕਦੇ ਮੈ ਖਿਆ ਮੈਨੂੰ ਨੀ ਸ਼ੌਕ ਹੈਗਾ ਮੈਂ ਤਾਂ ਫੇਰ ਨਈ ਜੀ ਕਰਦਾ ਮੈਨੂੰ ਤੇ ਹੁਣ ਤਾਂ ਰੋਟੀ ਦਿਓ, ਮੈਂ ਤਾਂ ਰੋਟੀ ਖਾਣੀ ਹੁੰਦੀ ਆ
ਅੱਛਾ, ਵੈਸੇ ਮੈਨੂੰ ਬੜਾ ਸ਼ੌਂਕ ਐ ਦਲੀਏ, ਖਿਚੜੀ, ਰਾਬੜੀ ਤੇ ਲਾਪਸੀ ਦਾ
ਹਾਂ ਗੂੜਾ ਉਹ ਦੜੀਆਂ ਲਾਪਸੀ ਨਾ ਉਹ ਤਾਂ ਮੈਨੂੰ ਚੰਗੀ ਲੱਗ ਦੀਏ
ਮੈਨੂੰ ਵੀ ਬੜਾ ਕਿਉਂਕਿ ਨੇ
ਪਰ ਐਵੇਂ ਰੋਜ਼ਾਨਾ ਦੁੱਧ ਨਾਲ ਨਈ ਬਈ ਮੇਰੇ ਤੋਂ ਖਾਇਆ ਜਾਂਦਾ
ਖੀਰ ਹੋਏ ਹੈ ਨਾ ਆਪਾਂ ਨੂੰ ਤਾਂ ਮੈਨੂੰ ਤਾਂ ਜੇ ਮਹੀਨੇ ਪਰ ਰੋਜ਼ਾਨਾ ਦੇ ਦੇਵੇ ਨਾ ਸਵੇਰੇ ਸ਼ਾਮ ਆਪਾਂ ਸਵੇਰੇ ਸ਼ਾਮ ਵੀ ਖਾ ਲੈਂਨੇ ਆ
ਅੱਛਾ ਜੀ, ਮੈਂ ਖੀਰ ਤਾਂ ਖਾਂਦੀ ਨਈ ਪਹਿਲਾਂ ਖਾ ਲੈਂਦੀ ਸੀ ਪਰ ਹੁਣ ਤਾਂ ਜਵਾ ਸ਼ੌਂਕ ਹੈ ਨੀ ਖੀਰ ਦਾ, ਜੇ ਘਰੇ ਹੀ ਬਣਾ ਲਵੇ ਨਾ ਤੇ ਮੈਂ ਨੀ ਖਾਂਦੀ ਹਾਂ ਸੁਬਹ ਜਿਵੇਂ ਫਰਿੱਜ ਚ ਰੱਖੀ ਹੋਵੇ ਠੰਡੀ ਹੋਵੇ ਉਹ ਤਾਂ ਫੇਰ ਵੀ ਥੋੜੀ ਬਹੁਤੀ ਖਾ ਲੈਨੀ ਆ ਪਰ ਊ ਨੀ ਖਾਦੀ ਮੈਨੂੰ ਮਿੱਠੇ ਜਿਹੇ ਤਾਂ ਜੇਵੇਂ ਬਹੁਤ ਘੱਟ ਸ਼ੌਂਕ ਐ
ਅੱਛਾ ਥੋਨੂੰ ਮਿੱਠੇ ਦਾ ਸ਼ੌਕ ਹੈ ਨੀ ਗਾ, ਮੈਨੂੰ ਮਿੱਠੇ ਦਾ ਸ਼ੌਕ ਨਾ ਇਨਾ ਇਹ ਇਨਾ ਇਹ ਵੀ ਜੇ ਮੇਰਾ ਦਿਲ ਕਰੇ ਨਾ ਮਤਲਬ ਕਦੇ-ਕਦੇ ਦਿਲ ਕਰੇ ਤੇ ਮੈਂ ਤਾਂ ਹਲਵਾਈ ਦਿ ਦੁਕਾਨ ਤੇ ਜਾ ਕੇ ਉਹਨੂੰ ਕਹਿੰਦਾ, ਭਰਾਵਾ ਦੋ ਗੁਲਾਬ ਜਾਮੁਨ ਦੇਵੀ ਯਾਰ ਮੈਨੂੰ ਖਾਣੇ ਨੇ
ਹਾਂਜੀ, ਆਹ ਚੀਜ਼ਾਂ ਤਾਂ ਫੇਰ ਖਾਈ ਲਈ ਦੀਆ, ਆਹ ਤਾਂ ਜੀ ਕਰਦਾ ਤਾਂ ਓਦਾਂ ਹੀ ਲੈ ਆਨੇ ਹੈਗੇ ਆ ਹੁਣ ਦੋ ਤਰੀਕ ਨੂੰ ਮੇਰੀ ਜਿਵੇਂ ਮੈਨੂੰ ਘਰ ਦੀਆਂ ਚੀਜ਼ਾਂ ਨਈ ਪਸੰਦ ਨਾ ਜਿਵੇਂ ਅੱਛਾ ਜੀ, ਹੁਣ ਕੱਲ ਪਰਸੋਂ ਮੇਰੀ ਐਨੀਵਰਸਰੀ ਸੀ ਦੋ ਜੁਲਾਈ ਦੀ ਹੈਗੀ ਸੀ, ਮੰਮੀ ਨੇ ਮੈਨੂੰ ਪੰਜ ਸੌ ਰੁਪਇਆ ਦਿੱਤਾ ਕਹਿੰਦੇ ਲੈ ਤੇਰੀ ਬਈ ਐਨੀਵਰਸਰੀ ਹੈਗੀ ਅੱਜ, ਮੈਂ ਕਿਹਾ ਮੰਮੀ ਕੁਝ ਲੈ ਆਓ, ਤੇ ਉਹ ਕਹਿੰਦੇ ਨਈ ਚੱਲ ਮੰਗਾ ਲੈਂਨੇ ਹੈਗੇ ਅੱਜ ਤਾਂ ਮਿਲਦਾ ਨੀ ਕੱਲ ਮੰਗਵਾਂਗੇ ਅਸੀਂ ਇੱਧਰੋਂ ਕਿਸੇ ਕੋਲੋ ਮੰਗਾਦੇ ਹੈਗੇ ਆ
ਹਾਂ-ਹਾਂ
ਫੇਰ ਉਹਨਾਂ ਨੇ ਕਲਾਕੰਧ ਮੰਗਵਾਇਆ ਸੀ, ਫੇਰ ਉਹ ਤਾਂ ਖਾ ਲਿਆ ਸੀ।
ਅੱਛਾ ਉਹ ਖਾ ਲੈ, ਮਤਲਬ ਮਿਠਾਈ ਖਾ ਲੈਂਦੇ ਹੋ, ਵੈਸੇ ਮਿੱਠਾ ਨੀ ਪਾਂਦਾ ਨਾ, ਆਪਾਂ ਨੂੰ ਤਾਂ ਜੀ ਸਾਰਾ ਮਿੱਠਾ ਬਣਦਾ ਭਾਵੇ ਕਿਹੜਾ ਵੀ ਹੋਵੇ ਮਿੱਠਾ ਹੋਵੇ ਬਸ ਇਹ ਹੈ ਵੀ ਜੇ ਨਮਕੀਨ ਚਾਵਲ ਬਣਾਏ ਨੇ ਤੇ ਇੱਕ ਪਾਸੇ ਪੀਲੇ ਜਾਂ ਗੁੱੜ ਵਾਲੇ ਚਾਵਲ ਬਣਾਏ ਨੇ ਨਾ ਤੇ ਆਪਣੀ ਫਸਟ ਆਪਣਾ ਤਾਂ ਪਹਿਲੀ ਹੀ ਮਹੱਤਵ ਮਿੱਠੇ ਵਾਲੀ ਨੂੰ ਮਿਲੇਗੀ ਵੀ ਹਾਂ ਭਰਾਵਾ ਮੀ ਮਿੱਠੇ- ਮਿੱਠੇ ਜਿਹੜੇ ਪੀਲੇ ਚਾਲ ਬਣਾਏ ਨੇ ਨਾ ਤੂੰ, ਉਹ ਪਾ ਦੇ ਜਾਂ ਸ਼ੀਰਾ ਪਾ ਦੇ
ਅੱਛਾ ਅੱਛਾ ਮੈਂ ਤੇ ਨਮਕੀਨ ਚਾਵਲਾਂ ਦਾ ਤਾਂ ਫੁੱਲ ਸ਼ੌਕ ਹੈ ਬਸ ਨਮਕੀਨ ਜਿਆਦਾ ਖਾਂਨੀ ਆ ਮੈਂ ਜੀ, ਮਿੱਠਾ ਊ ਘੱਟ ਪਰ ਉਹੀ ਗੱਲ ਹੈਗੀ ਐ, ਜਿਵੇਂ ਆਪਾਂ ਕੋਈ ਮਿਠਾਈ, ਲਿਆਨੇ ਹਾਂ, ਕਈ ਦਿਨਾਂ ਤੋਂ ਲਿਆਨੇ ਹਾਂ, ਉਹ ਤਾਂ ਫੇਰ ਖਾਈ ਲਈ ਦੀਏ, ਹੁਣ ਦੀਵਾਲੀ ਤੇ ਹੋਵੇ ਦੀਵਾਲੀ ਤੇ ਕੋਈ ਮੂੰਹ ਈ ਨੀ ਲਾਂਦਾ।
ਹਾਂ-ਹਾਂ, ਨਹੀਂ ਇਹ ਵੀ ਮਿਠਾਈਆਂ ਪਤਾ ਕੀ ਐ ਵੀ ਘਰੇ ਬਹੁਤ ਘੱਟ ਲਿਆਂਦੀਆਂ ਨੇ ਹਨਾ ਵੀ ਜਾਂ ਤਾਂ, ਕੋਈ ਫੰਕਸ਼ਨ ਹੋਏ ਤਾਂ ਆਂਦੀਆਂ ਨੇ, ਯਾ ਵੈਸੇ, ਕੋਈ ਜਾਦਾ ਕੋਈ ਵੱਡਾ ਦਿਨ ਹੋਏ
ਜਾਦਾ ਪਤਾ ਕਦੋਂ ਆਂਦੀ ਐ, ਜਾਦਾ ਪਤਾ ਕਦੋਂ ਆਂਦੀ ਐ, ਜੇ ਆਪਦਾ ਜੀ ਕਰੇ ਬੱਚੇ ਨੂੰ ਕੈ ਦੇਨੇ ਆਂ, ਨਹੀਂ ਜੀ, ਆਪਦਾ ਜੀ ਕਰੇ ਬੱਚੇ ਚੇ ਨੂੰ ਕੈ ਦੇਨੇ ਆਂ, ਅੱਜ ਤਾਂ ਆਹ ਖਾਨ ਦਾ ਮਾੰਨ ਕਰਦਾ ਸੀ। ਫੇਰ ਓ ਆਪੇ ਈ ਬਾੱਸ ਕੈਂਦਾ ਹੈਗਾਂ, ਹਾਂਜੀ।
ਏਵੀ ਬੱਚੇ ਦੇ ਦਿਲ ਚ ਨਾ, ਹੋਲ ਜੇ ਚੜਾਓ ਹਨਾ ਵੀ। ਬ ਬਈ ਸਾਡਾ ਵੀ ਖਾਨ ਨੂੰ ਦਿਲ ਕਾਰ ਰੇਐ, ਹਨਾ।
ਦਿਲ ਕਰਦੈ, ਓਨੂੰ ਬਾੱਸ ਕਲਾਕਂਦ ਫੇਵਰੇਟ ਹੀਗੀ ਆ ਬਾੱਸ ਮਾਜੀ ਮੈਨੂੰ ਕਲਾਕੰਦ ਲਾ ਦੋ, ਮਾਜੀ ਮੈਨੂੰ ਕਲਾਕੰਦ ਲੇਆ ਦੋ। ਕਦੀ-ਕਦੀ ਤਾ ਐਓ ਜੀ ਹਰਕਤਾਂ ਕਰੇਗਾ, ਕੈਂਦਾ ਮੈਂਨ ਤਾ ਸਵਾ ਕਿੱਲੋ ਲੱਡੂ ਲੇਆ ਕੇ ਦੇਓ।
ਅੱਛਾ, ਜਿਵੇਂ ਬਾਲਾ ਜੀ ਨੂ ਚਡਾਉਨੇ ਹੋਨ ਨਾ।
ਹਾਂਜੀ। ਸਵਾ ਕਿੱਲੋ ਲੱਡੂ ਕਦੇ ਤਾਂ ਮੈਂ ਤਾਂ ਲੱਡੂ ਖਾਣੇ ਐ ਤੇ ਖਾਣੇ ਐ, ਕਦੇ ਫੇਰ ਓਨੂੰ ਤੇ ਲੇਆ ਕੇ ਹੀ ਦੇਨੇ ਪੈਂਦੇ ਐ, ਏਨੇ ਤਾ ਕੁੱਝ ਨੀ ਹੁੰਦਾ।
ਨਈ ਚਲੋ ਵਦੀਆ ਗਾੱਲ ਐ, ਬੱਚੇ ਦੇ ਨਾਲ-ਨਾਲ ਵੱਡੇਆਂ ਨੂੰ ਵੀ ਮਿਲ ਜਾਂਦੇ ਹੁੰਦੇ ਨੇ, ਮੈਂ ਤਾਂ ਕੈਨਾ ਚੰਗੀ ਗੱਲ ਐ। ਮੈਨੂੰ ਤਾਂ ਅੱਜ ਏ ਪਤਾ ਲੱਗੇਐ, ਵੀ ਬੱਚੇ ਹੋਨ ਦਾ ਏਕ ਏ ਫਾਏਦਾ ਵੀ ਹੁੰਦੈ ਘਰੇ।
ਹਾਂਜੀ ਹੁਨ ਤੂਸੀ ਨਾ ਜਿੱਦ ਕਰਨ ਲਾੱਗ ਜੇਓ, ਮੈਨੂੰ ਆ ਚੀਜ ਚਾਈਦੀ ਐ, ਤੂਆਡੇ ਤਾਂ ਪੈ ਜੂਗੀ ਕਿਤੇ ਚੂਤਰਾਂ ਲਈ।
ਹੂੰ ਮੈਨੂੰ ਚੰਗਾ ਲੱਗੇਆ ਏ, ਮਤਲਬ ਮੈਨੂੰ ਇੱਕ ਵਦੀਆ ਗਾੱਲ ਪਤਾ ਲਾੱਗ ਗੀ ਵੀ ਜੇ ਜਦੋਂ ਕਦੇਂ ਬੱਚੇ ਹੋਣਗੇ ਨਾ ਤੇ ਮਿੱਠਾ ਜਲਦੀ-ਜਲਦੀ ਆਏਗਾ, ਜੇ ਓਨ, ਓਨ, ਓਨਾਂ ਨੂੰ ਥੂ ਥੋੜੀ ਮੋਟੀ ਮਿੱਠੇ ਦੀ ਆਦਤ ਪਾਈ ਹੋਈ ਤਾਂ।
ਹਾਂ, ਪਰ ਆੱਜ-ਕੱਲ ਆਲੇ ਬੱਚੇ ਮਿੱਠਾ ਬੋਤ ਘਾੱਟ ਖਾਂਦੇ ਐ।
ਨਹੀ ਮੈਨੂੰ ਤਾ ਲੱਗਦੈ ਵੀ ਜੇ ਮੈਨੂੰ ਇੰਨਾ ਮਿੱਠਾ ਪਸੰਦ ਐ, ਤਾ ਮੇਰੇ ਪਿੱਛੇ ਕੋਈ ਤਾਂ ਖਾਊਗਾ, ਇੱਕ-ਅੱਧਾ ਤਾਂ ਮਿੱਟ ਮਿੱਠਾ ਖਾਉਗਾ ਦੋ ਜਣੇਆਂ ਚੋਂ, ਹਣਾ।
ਕੀ ਪਤਾ ਜੀ ਓਸ ਗਾੱਲ ਦਾ, ਖਾਵੇ ਤੇ ਨਾ।
ਹਾਂ ਵੈਸੇ ਏ ਗੱਲ ਐ ਵੀ ਆੱਜ ਦੀ ਜਨਰੇਸ਼ਨ ਨਹੀਂ ਖਾਂਦੀ, ਆੱਜ ਦੀ ਜਨਰੇਸ਼ਨ ਕੈਂਦੀ ਏ ਜੀ, ਬਰਗਰ ਲੇਆ ਦੋ ਪੀਜ਼ਾ ਲੇਆ ਦੋ, ਤੇ ਮੋਮੋਜ਼ ਲੇਆ ਦੋ ਸਾਨੂੰ ਹਨਾ, ਨਿਊਡਲਸ
ਹਾਂਜੀ-ਹਾਂਜੀ ਐ ਚੀਜਾਂ ਚਾਈਦੀਆਂ ਨੇ।
ਹਾਂਜੀ।
ਹਾਂਜੀ, ਹੋਰ ਦੱਸੋਗੇ
ਹੈਲੋ।
ਹੈਲੋ।
ਹਾਂਜੀ।
ਹਾਂਜੀ।
ਕੌਨ ਬੋਲ ਰੇ ਓ ਜੀ?
ਘਾੱਰ ਦੇ ਨੇ।
ਅੱਛਾ ਜੀ, ਅੱਛਾ ਜੀ ਚਲੋ ਹੁਨ ਤਾਂ ਖਾ ਲੇਆ ਜੇ ਜੀ।
ਹਾਂ ਕੋਈ ਨੀ ਖਾਵਾਂਗੇ, ਰੋਟੀ ਤਾਂ ਖਾਨੀ ਏ, ਰੋਟੀ ਤੇ ਖਾਨੀ ਪੈਣੀ ਏ।
ਹਾਂਜੀ, ਤੂਆਨੂੰ ਤਾ ਬਨੀ ਬਣਾਈ ਮਿਲ ਜਾਂਦੀ ਏ, ਖਾਣੀ ਪੈਣੀ ਏ।
ਹਾਂ ਏ ਤਾਂ ਚਲੋ ਹੈ, ਏ ਤਾ ਗੱਲ ਵਦੀਆ ਐ ਵੀ ਬਣੀ ਬਣਾਈ ਮਿਲਦੀ ਏ।
ਐਥੇ ਕਿਤੇ ਗਰਮੀ ਦੇ ਵਿੱਚ, ਤਾਂ ਬਹੁਤ ਔਖਾ ਹੈਗਾ, ਰੋਟੀ ਬਣਾਉਣੀ ਤਾਂ ਸਭ ਨਾਲ ਔਖੀ।
ਹਾਂ।
ਜੇ ਬਣਾ ਲਈ ਤਾਂ, ਫੇਰ ਖਾਣੀ ਔਖੀ ਗਰਮੀ ਦੇ ਵਿੱਚ ਤਾਂ।
ਹਾਂ, ਇਹ ਤਾਂ ਗੱਲ ਹੈ ਹੀ।
ਹਾਂਜੀ। ਹੋਰ ਦੱਸੋ ਜੀ?
ਹ ਹ ਹੈਂ ਲਊ, ਗਈ ਐਨੀ ਹੈਗੇ।
ਹੈਲੋ। ਹੈਲੋ, ਹਾਂਜੀ।
ਕੀ ਕਹਿ ਰਹੇ ਸੀਗੇ?
ਆਵਾਜ਼ ਨਹੀਂ ਆ ਰਹੀ ਸੀ, ਬੋਲਦੀ ਨੀ ਸੀ ਆਵਾਜ਼ ਨਹੀਂ ਆਉਂਦੀ ਸੀ। ਹਾਂਜੀ।
ਹੁਣ ਆਵਾਜ਼ ਲੱਗਣੀ ਮੈਨੂੰ, ਵਾਰੀ-ਵਾਰੀ ਕਹਿ ਰਿਹੇ ਨੇ ਰੋਟੀ ਖਾ ਲੈ-ਰੋਟੀ ਖਾ ਲੈ, ਰੋਟੀ ਖਾ ਲੈ। ਤਾਂ ਕਰਕੇ, ਨਈ ਹੀ ਆਦੀ ਕਦੇ- ਕਦੇ।
ਹੂੰ ਤੁਸੀਂ ਸਮਝ ਸਕਦੇ ਹੋ ਨਾ, ਪਿੰਡਾਂ ਦਾ ਮਾਹੌਲ ਆਪਣਾ ਕਿੱਦਾਂ ਹੋ ਜਾਂਦਾ ਏ, ਜੇ ਇੱਕ ਵਾਰੀ ਆਵਾਜ਼ ਆ ਗਈ ਬੰਦਾ ਨਹੀਂ, ਪਹੁੰਚਿਆ। ਤੇ ਫੇਰ ਹੁੰਦਾ ਵੀ, ਪਹੁੰਚਿਆ ਨੀ ਹਲੇ ਤੱਕ।
ਦੂਜੀੇ ਵਾਰੀ, ਚੱਪਲ ਆਂਦੀ ਆ ਫੇਰ,
ਹਾਂ ਉਹੀ ਹੈ ਨਾ ਵੀ ਹੁਣ ਹੋਏ ਮੈਂ ਉਹੀ ਦੇਖ ਰਿਹਾ ਬਸ, ਮੈਨੂੰ - ਮੈਨੂੰ ਵੀ ਇਹ ਲੱਗ ਰਿਹਾ ਵੀ ਬਸ, ਆਈ ਚੱਪਲ ਆਈ ਚ ਪਲ ਬਸ, ਹੁਣੇ ਆਈ -ਹੁਣੇ ਆਈ ਹੋਈ ਪਈ ਹੈ।
ਹਾਂ ਨ ਜੀ ਕਦੇ ਸਣਾਈ ਨਈ ਕਰਦਾ ਸਾਡੀ, ਫੋਨ ਦੇ ਵਿੱਚ ਵੜੇ ਆ।
ਆਇਆ ਨਹੀਂ ਹਾਲੇ ਤੱਕ, ਦੋ ਮਿੰਟ ਹੋ ਗਏ ਉਹਨੂੰ ਆਵਾਜ਼ ਲਾਈ ਨੁੰ, ਹਲੇੇ ਤੱਕ ਨਹੀਂ ਆਇਆ। ਕੀ ਕਰ ਰਿਹਾ-ਕੀ ਕਰ ਰਿਹਾ ਹਨਾ? ਹਾਂ-ਹਾ ਹੋਰ ਤੁਸੀਂ ਠੀਕ, ਹੋ ਜੀ?
ਹਾਂਜੀ? ਹਾਂਜੀ ਵਧੀਆ ਜੀ ਵਧੀਆ। ਚਲੋ ਵਧੀਆ ਜੀ।
ਠੀਕ ਹੈ ਜੀ।
ਠੀਕ ਹੈ, ਠੀਕ ਆ ਜੀ।
ਆੋ ਕਿਓ ਕਿ ਕਾਮ ਪੇ ਹੋ? ਔਥੋ ਸਿਰਫ ਇੱਕ, ਰਸੋਈ -ਰਸੋਈ ਮਿਲ ਰਹੀ ਆ ਬਾਕੀ ਸਭ ਸਝ ਬਈ-